ਸਤਿ ਸ੍ਰੀ ਕਾਲ ਜੀ।
ਕੀ ਹਾਲ ਏ? ਠੀਕ-ਠਾਕ।
ਵਧੀਆ। ਤੁਸੀਂ ਦੱਸੋ? ਤੁਹਾਡੇ ਕੀ ਹਾਲ-ਚਾਲ?
ਬਸ ਸਭ ਵਧੀਆ, ਸਭ ਵਧੀਆ
ਹੋਰ
ਹੋਰ ਬਸ ਕੁਛ ਨੀ। ਬਸ ਬੱਚਿਆਂ ਕੋਲੋਂ ਫੋਨ ਲਲਲੋ ਰੋਣ ਲੱਗ ਜਾਂਦੇ ਨੇ, ਫੜਾ ਦੋ ਤੇ ਚੁੱਪ ਹੋ ਜਾਂਦੇ ਨੇ।
ਸਈ ਗੱਲ ਐ। ਅੱਜ ਕੱਲ੍ਹ ਤਾਂ ਬੱਚਿਆਂ ਦਾ ਬੜਾ ਹੀ ਬੁਰਾ ਹਾਲ ਕਰ ਰੱਖਿਐ।
ਬਸ ਉਹਨਾਂ ਕੋਲੋਂ ਉਹਨਾਂ ਦਾ ਤਾਂ ਕੰਮ ਈ ਐ ਹੋਏਦਾ ਉਣ ਰੋਟੀ ਖਾਣੀ ਉਹਨਾਂ ਨੂੰ ਫ਼ੋਨ ਚਾਹੀਦੈ ਆ, ਬਸ
ਸਈ ਗੱਲ ਐ ਮੇਰੇ ਤਾਂ ਆਪ ਦੇ ਬੱਚੇ ਇੰਨੇ ਵੱਡੇ ਹੋ ਗਏ ਹੈ ਕਾਰ ਟੂਨ ਲਾ ਕੇ ਸਿਰਫ ਰੋਟੀ ਖਾਣਗੇ।
ਬਸ ਐਈ ਤਾਂ ਚੱਕਰ ਆ ਨਾ ਸਾਰਾ। ਹੁਣ ਤੇ ਜਿਵੇਂ ਤੇ ਹੁਣ ਐ ਕੰਮ ਕੁਮ ਦਾ ਵੀ ਸਾਰਾ ਜਿਹੜਾ ਚੱਕਰ ਪੈ ਗਿਆ ਦੈ, ਫੋਨਾਂ ਤੇ ਆਣ ਲੱਗ ਗਏ ਨੇ ਬੱਚਿਆਂ ਦੇ।
ਸਈ ਗੱਲ ਐ।
ਅੱਜ ਕੱਲ ਤੇ ਟੀਚਰਾਂ ਵੀ ਆਲਸ ਹੋ ਗੀ ਦੀਆਂ ਨੇ ਉਹ ਵੀ ਜਿਹੜਾ ਕੁਛ ਬੱਚਿਆਂ ਨੂੰ ਨੀ ਆਇਐ, ਕੁਛ ਨੀ ਐ, ਫੋਟੋ ਖਿੱਚ ਚਲੋ ਘਰ ਪਾ ਤੀ। ਕਰੋ ਕੰਮ।
ਫਿਰ ਟੀਚਰ ਉਹ ਤਾਂ ਚਲੋ ਬੱਚਿਆਂ ਦਾ ਬੈਨੀਫਿਟ ਈ ਹੁੰਦੈ ਬਟ ਤਾਂ ਉਹ ਬੱਚੇ ਸਮਝਦੇ ਨੀ ਆ ਨਾ।
ਨਾ, ਨਾ ਤੁਸੀਂ ਇਹਨਾਂ ਨੂੰ ਪੜ੍ਹਾਈ ਲਈ ਫੋਨ ਦੇ ਦਉ ਉਹਨਾਂ ਦੇ ਤੇ ਆਪ ਤਾਂ ਗੇਮ ਖੇਲਣ ਦੇਖ ਖਿਆ ਮੰਮਾ ਬਾਰ ਗਏ ਨੇ, ਫਟਾਫਟ ਗੇਮ ਖੋਲੋ, ਖੇਲ ਲੋ। ਮੰਮਾ ਆ ਗਏ ਨੇ ਬੈਕ ਕਰਕੇ ਉੱਥੋਂ ਲਾ ਲਓ।
ਸਹੀ ਗੱਲ ਐ, ਪਤਾ ਵੀ ਨੀ ਲੱਗਦਾ ਇੱਕ ਮਿੰਟ ਚ
ਦੋਰ ਕੀ, ਕਿੱਥੋਂ ਕੀ
ਚੇਂਜ ਕਰਦੇ ਨੇ ਨੇ, ਪਤਾ ਸਾਨੂੰ ਤਾਂ ਐਵੇਂ ਸਮਝਦੇ ਨੇ ਜੈਸੇ ਬੇਵਕੂਫ ਨੇ ਆਪਾਂ ਲੋਕੀਂ।
ਬਿਲਕੁਲ, ਬਿਲਕੁਲ।
ਫਟਾਫਟ, ਬਟ ਐ ਕਿ ਕਈ ਬੱਚੇ ਯੂਜ ਵੀ ਕਰਦੇ ਨੇ ਯਾਰ ਐਵੇਂ ਜਿਆ ਕੁੱਛ ਨੀ ਐ ਜਿਹੜੇ ਬੱਚੇ ਕਈ ਸਿਆਣੇ ਹੁੰਦੇ ਨੇ ਉਹਦੇ ਨਾਲ ਓਨਲਾਈਨ ਕਲਾਸ, ਟਿਊਸ਼ ਚੰਗੀ ਅੱਜ ਕੱਲ ਦੇਖੋ ਵੈਸੇ ਤਾਂ ਕਿੰਨੀ ਮਹਿੰਗੀ ਐ। ਪਰ ਓਨਲਾਈ ਓਨਲਾਈਨ ਲੈਣਾ ਲੈਂਦੇ ਆ ਤਾਂ ਉਹ ਸਸਤੀ ਪੈਂਦੀ ਐ ਫੇਰ।
ਦੇਖੋ ਐ ਨਾ ਸਾਡੇ ਹੱਥ ਆ, ਮਤਲਬ ਠੀਕ ਆ ਚਲੋ ਸਾ-ਸਾਡੇ ਹੱਥ ਵੀ ਕਹਿ ਲਓ, ਕੁਝ ਬੱਚਿਆਂ ਦੇ ਹੱਥ ਵੀ ਹੈਗੇ, ਇਹ ਤੇ ਨਾ ਮਤਲਬ ਤਰੀਕੇ ਨੇ, ਜੇ ਅਸੀਂ ਫ਼ੋਨ ਨੂੰ ਵਧੀਆ ਤਰੀਕੇ ਨਾਲ ਚਾਹੀਏ ਨਾ ਯੂਜ਼ ਕਰਨਾ ਤਾਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆਂ। ਜੇ ਮਾੜੇ ਤਰੀ ਕੇ, ਉਹ ਵੀ ਬਥੇਰੇ ਨੇ।
ਆਪਦੇ ਹੱਥ ਵਿੱਚ ਐ ਸਾਡੇ।
ਹੁਣ ਸਾਡੇ ਤੇ ਆ ਨਾ ਅਸੀਂ ਉਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਾਂ, ਦੇਖੋ ਹੁਣ ਜਿਵੇਂ ਸਾਨੂੰ ਕੋਈ ਚੀਜ਼ ਬਾਰੇ ਪਤਾ ਨਹੀਂ ਚੱਲਦਾ, ਆਪਾਂ ਫਟਾਫਟ ਯੂਟਿਊਬ ਖੋਲਦੇ ਹਾਂ, ਸਾਨੂੰ ਕੁਛ ਸਮਝ ਨਹੀਂ ਆ ਰਿਹਾ, ਕੁਛ ਤਰੀਕਾ ਨਹੀਂ ਆ ਰਿਹਾ, ਕੁਛ ਸਬਜ਼ੀ ਬਣਾਉਣ ਦਾ ਕੁਛ ਨਹੀਂ ਪਤਾ ਲੱਗਦਾ ਇਥੋਂ ਥੋੜ੍ਹਾ ਜਿਹਾ ਪਾਨੇ ਆਂ, ਹਜ਼ਾਰ ਚੈਨਲ ਆ ਜਾਂਦੇ ਨੇ। ਤੁਸੀਂ ਜਿਹੜਾ ਜਿੱਦਾਂ ਮਰਜ਼ੀ ਖੋਲ ਕੇ ਦੇਖਲੋ। ਤੁਹਾਨੂੰ ਕੁਛ ਸਮਝ ਨਹੀਂ ਆ ਰਿਹਾ, ਤੁਸੀਂ ਫਟਾਫਟ ਨੈੱਟ ਤੋਂ ਸਰਚ ਕਰ ਲਉ, ਨੈੱਟ ਤੋਂ ਦੇਖ ਲਓ।
ਬਿਲਕੁਲ। ਪਰ ਓਹੀ ਐ ਨਾ ਬੱਚਿਆਂ ਨੂੰ ਫਿਰ ਇਏਦ ਚੀਜ਼ ਬਾ ਚੀਜ਼ਾਂ ਬਾਰੇ ਸਮਝਾਉਣਾ ਪਏਗਾ ਸਭ ਨੂੰ ਮਿਲ ਕੇ।
ਬਿਲਕੁਲ, ਜ਼ਿਆਦਾ ਚਲਾ ਲਓ, ਅੱਖਾਂ ਖਰਾਬ ਹੋ ਜਾਂਦੀਆਂ।
ਆਪਾਂ ਆਪ ਹੀ ਜ਼ਿਆਦਾ ਚੱਲ ਦੇਖ ਲੈਂਦੇ ਆਂ ਕਈ ਵਾਰ ਤੋ ਬੋਰ ਈ ਹੋ ਜਾਂਦੇ ਆਂ। ਮੈਂ ਤਾਂ ਬੋਰ ਹੀ ਹੋ ਜਾਂਦੀ ਆਂ ਜ਼ਿਆਦਾ ਦੇਰ ਅਗਰ ਫੋਨ ਚਲਾਉਣ ਲੱਗ ਜਾਓ ਨਾ, ਹਾਂ ਤੋਂ ਦਿਲ ਕਰਦਾ ਕਿ ਕਿੱਥੇ ਜਾਓ ਬਾਹਰ, ਘੁੰਮੋ-ਫਿਰੋ, ਫੋਨ ਨੂੰ ਰੱਖ ਦਿਓ ਸਾਈਡ 'ਚ।
ਬਿਲਕੁਲ।
ਕਦੇ ਓਈ ਮ ਹੁੰਦੇ, ਉਹਨਾਂ ਨੂੰ ਤਾਂ ਲੱਗਦਾ ਹੀ ਨੀ ਐ ਕਿ ਅਸੀਂ ਬੋਰ ਹੋ ਗਏ ਆਂ ਜਾਂ ਰੱਖ ਦੇਈਏ, ਕੋਈ ਗੇਮ ਖੇਲ ਲਈਏ ਜਾਂ ਕੁਛ ਕਰ ਲਈਏ।
ਦਾਦਾ ਫੋਨ ਚਲਾ ਲਓ, ਅੱਖਾਂ ਜਿਵੇਂ ਹੁਣ ਆਪਣੇ ਆ ਜਦੋਂ ਕੀ ਕਹਿੰਦੇ ਨੇ, ਲੋਕਡਾਊਨ ਦੇ ਕਾਰਨ ਬੱਚਿਆਂ ਨੂੰ ਥੋੜ੍ਹੀ ਫੋਨ 'ਤੇ ਸਭ ਕੁਛ ਆ ਗਿਆ। ਕਈਆਂ ਲੋਕਾਂ ਦੇ ਤੇ, ਚਲੋ ਉਦੋਂ ਤਾਂ ਮਜਬੂਰੀ ਸੀ, ਹੈਨਾ। ਇੱਕ ਤਾਂ ਬੱਚਿਆਂ ਨੂੰ ਉਹ ਚੀਜ਼ ਦਾ ਫਾਇਦਾ ਵੀ ਹੋ ਗਿਆ ਕਿ ਹੁਣ ਪਤਾ ਆ ਫ਼ੋਨ ਵੀ ਮਿਲ ਜਾਣੇ, ਕੰਮ ਵੀ ਹੋ ਜਾਣੇ, ਸਭ ਕੁਛ ਹੋ ਜਾਣਾ। ਦੂਸਰਾ ਨੰਬਰ ਜ਼ਿਆਦਾ ਸਾਡੀ ਉਹ ਚੀਜ਼ ਤੇ ਸਟਰੈੱਸ ਪੈਂਦਾ, ਅੱਖਾਂ ਖ਼ਰਾਬ ਹੁੰਦੀਆਂ।
ਲੋਕਡਾਊਨ ਕਰਕੇ ਤਾਂ ਬੱਚਿਆਂ ਨੂੰ ਜ਼ਿਆਦਾ ਆਦਤ ਪੈ ਗਈ ਐ ਫੋਨ ਚਲਾਨ ਦੀ।
ਹੋਰ ਕੀ, ਅੱਖਾਂ ਵੱਖਰੀਆਂ ਖਰਾਬ ਹੋਣੀਆਂ, ਮਤਲਬ ਕਈ ਲੋਕਾਂ 'ਚ ਤਾਂ ਇੰਨੀ ਜ਼ਿਆਦਾ ਆਈਸਾਈਟ ਵੀਕ ਹੋ ਗਈ, ਉਹਨਾਂ ਨੂੰ ਸਪੈਕਸ ਲੱਗ ਗਈਆਂ ਨੇ।
ਸਹੀ ਗੱਲ ਐ। ਉਹ ਜ਼ਿਆਦਾ ਫੋਨ ਚਲਾਉਦੇ ਨੇ ਬੱਚੇ, ਫਿਰ ਹੋ ਹੀ ਜਾਂਦੇ ਨੇ ਇਹ ਸਭ ਚੀਜ਼ਾਂ।
ਬਿਲਕੁਲ।
ਬੱਚਿਆਂ ਨੂੰ ਉਹੀ ਹੈ ਨਾ ਕਿ ਚੀਜ਼ਾਂ ਲਈ ਪੇਰੈਂਟਸ ਵੀ ਸਮਝਾ ਸਕਦੇ ਨੇ। ਕਿ ਫਿਰ ਤੁਸੀਂ ਜ਼ਿਆਦਾ ਫੋਨ, ਫੋਨ ਦਾ ਯੂ ਉਹ ਕਰੋ।
ਹੁੰਦੀਆਂ ਨੇ ਹਨਾ, ਉਹਨਾਂ ਨੇ ਕੀ ਕਰਨਾ ਮੇਡ ਘਰ ਰੱਖੀ ਦੀਆਂ ਨੇ, ਬੱਚੇ ਜ਼ਿਆਦਾ ਤੋਂ ਜਿਆਦਾ ਫੋਨ ਵੇਖ ਲੈਣਗੇ, ਟੀ ਵੀ ਸਾਰੇ ਦਿਹਾੜੀ ਫ਼ੋਨ, ਫੋਨ, ਫੋਨ ਬੱਚਿਆਂ ਨੇ ਵੇਖ ਨਾ ਜਿਵੇਂ ਕਈ ਕਈ ਲੇਡੀਜ਼ ਏਦਾਂ ਦੀ ਵੀ ਹੁੰਦੀਆਂ ਨੇ, ਮਾਰਕੀਟ ਜਾਂਦੇ ਨੇ ਹਨਾ, ਕੋਈ ਸਲੂਨ ਵਗੈਰਾ ਜਾਂਦੇ ਨੇ ਬੱਚਿਆਂ ਨੂੰ ਨਾਲ ਲੈ ਕੇ। ਬੱਚਿਆਂ ਨੇ ਰੋਣਾ ਉਹਨੂੰ ਫੋਨ ਫੜਾ ਤਾ ਭਾਵੇਂ ਤਿੰਨ ਚਾਰ ਘੰਟੇ ਲੱਗੇ ਤਾਂ ਉਹ ਚਾਰ ਘੰਟੇ ਤੱਕ ਬੱਚੇ ਨੇ ਫੋਨ ਹੀ ਦੇਖਣਾ ਤੇ ਅੱਖਾਂ ਖਰਾਬ ਹੋਣੀਆਂ ਬੱਚੇ ਦੀ।
ਉਹ ਬੱਚਿਆਂ ਨੂੰ ਫੇਰ ਆਦਤ ਪੈ ਜਾਂਦੀ ਹੈ ਨਾ। ਵੀ ਫੋਨ ਚਲਾਣ ਦੀ, ਗ਼ਲਤੀ ਤਾਂ ਆਪਾਂ ਵੱਡਿਆਂ ਦੀ ਹੁੰਦੀ ਐ। ਸਭ ਚੀਜ਼ਾਂ 'ਚ
ਅਸੀਂ ਆਪ ਹੀ ਤੇ ਗ਼ਲਤੀ ਕਰਦੇ ਆਂ।
ਸਹੀ ਗੱਲ ਐ।
ਸਾਡੇ ਕੋਲ ਤੇ ਗਲਤੀ ਹੋ ਜਾਂਦੀ ਹੈ ਬੱਚ ਬੱਚੇ ਪੂਰੀ ਕਰ ਦਿੰਦੇ ਨੇ।
ਉੱਪਰੋਂ ਬੱਚਿਆਂ ਨੂੰ ਆਦਤ ਪੈ ਜਾਂਦੀ ਹੈ ਨਾ ਉਨ ਸਭ ਚੀਜ਼ਾਂ ਦੀ। ਕਿ ਮੈਂ ਜਰਾ ਜਾ ਰੋਵਾਂਗਾ ਤਾਂ ਮੈਨੂੰ ਫੋਨ ਮਿਲ
ਮਿਲ ਜਾਨਾ ਹੈ ਜਿਵੇਂ ਬੱਚਿਆਂ ਨੂੰ ਤੁਸੀਂ ਦੇਖ ਖੋ ਰੋਟੀ ਦੇ ਦਿਉ ਉਹਨਾਂ ਨੂੰ ਕਹੋ ਕਿ ਖਾ ਲਉ ਜਾਂ ਕੁਛ ਕਰ ਲਉ ਉਹਨਾਂ ਦੇ ਅੱਗੇ ਦੀ ਪਹਿਲਾਂ ਹੀ ਜਵਾਬ ਹੋਏਗਾ ਫੋਨ ਦੇ ਦੋ।
ਸਹੀ ਗੱਲ ਐ।
ਫੋਨ ਦੇ ਦੋਗੇ ਤੇ ਠੀਕ ਏ, ਨਹੀਂ ਦੋਗੇ ਤੇ ਰੋਟੀ ਵੀ ਨੀ ਖਾਨੀ ਉਹਨਾਂ ਨੇ, ਭਾਵੇਂ ਉੱਥੇ ਪਈ ਰਹੇਗੀ ਫੋਨ ਦੋਗੇ ਤੇ ਖਾਏ ਗੇ ਸਾਡੇ ਘਰ ਖੁਦ ਨੇ।
ਪਰ ਸਾਡੇ ਵੀ ਮੇਰੇ ਤਾਂ ਵੱਡੇ ਹੈ ਐਵੇਂ ਕਿਉਂ ਕਵਾਂ ਬੱਚੇ ਬਟ ਫਿਰ ਵੀ ਮੇਰੀ ਬੇਟੀ ਹੈ ਉਹ ਤਾਂ ਖੁਦ ਆਪ ਕਾਰਟੂਨ ਡੋਰੇਮੋਨ ਚਲਾ ਲੂਗੀ, ਇੰਨੀ ਵੱਡੀ ਹੈ ਤਾਂ ਉਹ ਚਲਾ ਕੇ ਮੈਨੂੰ ਕਿੰਨੀ ਵਾਰ ਕਹਿੰਨੀ ਕਿ ਨਾ ਚਲਾਇਆ ਕਰ।
। ਉਹੀ ਤਾਂ ਹੈਗਾ ਬੱਚਿਆਂ ਦਾ ਕੀ ਕਹਿ ਕਰ ਸਕਦੇ ਹਾਂ। ਪਰ ਚਲੋ ਸਹੀ ਓਹੀ ਤਾਂ ਮੈਂ ਤੁਹਾਨੂੰ ਕਿ ਇਹ ਸਹੀ ਵੀ ਹੈਗੇ ਨੇ ਤੇ ਫਾਇਦੇ ਵੀ ਹੈਗੇ ਨੇ ਤੇ ਨੁਕਸਾਨ ਵੀ ਹੈਗੇ ਨੇ।
ਸਹੀ ਗੱਲ ਐ ਤੁਹਾਡੀ।
ਹਨਾ ਅੱਜ ਕੱਲ੍ਹ ਤੇ ਜਿਵੇਂ ਮਤਲਬ ਫੋਨ ਦੇ ਵਿੱਚ ਜਦੋਂ ਬੱਚਿਆਂ ਨੂੰ ਫੋਨ ਪੜ੍ਹਾ ਦੋ ਤੁਹਾਨੂੰ ਪਤਾ ਹੀ ਆ ਕੁਛ ਇੱਦਾਂ ਦੀ ਵੈੱਬਸਾਈਟਸ ਆ ਜਾਂਦੀਆਂ ਨੇ, ਕੁਛ ਐਡਸ ਆ ਜਾਂਦੀਆਂ ਨੇ। ਬੱਚੇ ਹੁਣ ਸਾਨੂੰ ਨੀ ਨਾ ਪਤਾ ਅਸੀਂ ਤਾਂ ਬੱਚੇ ਨੂੰ ਕੁਛ ਲਿਆ ਕੇ ਦਿੱਤਾ, ਹੁਣ ਰੱਬ ਜਾਨੇ ਨਾ ਬੱਚੇ ਬੱਚਾ ਸਾਡਾ ਕਿੱਥੇ ਪਹੁੰਚ ਜਾਏ। ਉਹ ਵੀ ਗੱਲ ਗਲਤ ਹੈ ਨਾ।
ਸਹੀ ਗੱਲ ਐ ਤੇ ਕਈ ਵਾਰ ਤਾਂ ਪਤਾ ਵੀ ਨੀ ਲੱਗਦਾ ਸਾਨੂੰ ਪਤਾ ਹੀ ਨਹੀਂ ਲੱਗ ਬੱਚਿਆਂ ਦੇ ਹੱਥ ਵਿੱਚ ਫੋਨ ਹੁੰਦਾ ਤਾਂ ਉਹ ਕੀ ਕਰ ਕਰਦੇ ਪਏ ਐ ਕੀ ਨਹੀਂ ਕਰਦੇ ਪਏ।
ਕੌਨਟੈਂਟ ਇੱਦਾਂ ਦਾ ਖੋਹ ਲੈਂਦੇ ਨੇਂ ਤੇ ਸਾਹਮਨੇਂ ਆ ਜਾਂਦਾ ਹੈ ਅੱਜਕਲ ਤੇ ਵੈਸੇ ਵੀ ਔਰ ਸਿਕਿਓਰਿਟੀ ਬੜੀ ਅੱਗੇ ਦੀ ਹੈ ਤੁਸੀ ਓ ਓਹ ਅੱਜਕਲ ਤੁਸੀ ਇੱਦਾਂ ਦਾ ਕਰ ਸਕਦੇ ਹੋ ਤੁਹਾਡਾ ਬੱਚਾ ਜੋ ਚੀਜਾਂ ਦੇਖਦਾ ਹੈ ਤੁਹਾਨੂੰ ਪਤਾ ਲੱਗ ਸਕਦਾ ਉਹ ਕੀ ਕੀ ਦੇਖ ਰਿਹਾ ਹੈ।
ਛਾ
ਹਮ ਇਹਨੀ ਟੈਕਨੋਲੋਜੀ ਚਲੋ ਹੋ ਗਈ ਹੈ ਚਲੋ ਵਧੀਆ ਗੱਲ ਐ।
ਹਾਂ ਪਰ ਉਹ ਓ ਉਹ ਗੱਲ ਹੈ ਨਾ ਕਈ ਪੇਰੈਂਟਸ ਨੂੰ ਇਨ ਸਭ ਚੀਜਾਂ ਦੀ ਨੌਲੇਜ ਨੀ ਹੁੰ ਦੀ ਪਤਾ ਨੀ ਹੁੰਦਾ ਇਨ ਸਭ ਚੀਜਾਂ ਬਾਰੇ ਤੋ ਬੱਚੇ ਆਪ ਉਸ ਚੀਜ਼ ਦੇ ਬੱਚੇ ਫਾਇਦਾ ਉਠ ਅਲੱਗ ਗਏ ਦੇ ਨੇਂ ਫੇਰ
ਹਾਂਜੀ ਹਾਂਜੀ
ਸਾਡੇ ਤੇ ਇਹੀ ਹੈ ਕਿ ਅਸੀ ਸ ਬਸ ਸਮਝਾ ਸਕਦੇ ਹਾਂ ਆਪਣੇ ਬੱਚਿਆਂ ਨੂੰ ਯਾ ਅੱਜ ਕੱਲ੍ਹ ਤੇ ਜਿਵੇਂ ਸਕੂਲ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਜਿਵੇਂ ਫ਼ੋਨ ਜ਼ਿਆਦਾ ਆਦਤ ਪੈ ਜਾਂਦੀ ਹੈ ਬੱਚਿਆਂ ਨੂੰ ਫ਼ੋਨ ਦੀ ਆਦਤ ਹਟਵਾਉਨ ਲਈ ਉਹ ਕਰਦੇ ਨੇਂ ਉਹਨਾਂ ਨੂੰ ਐਕਟੀਵਿਟੀ ਕਰਕੇ ਦਿਖਾਉਂਦੇ ਨੇ ਕਿ ਤੁਸੀਂ ਜ਼ਿਆਦਾ ਫੋਨ ਦੇਖਦੇ ਹੋ ਤੁਹਾਡੀ ਅੱਖਾਂ ਕਿਵੇਂ ਰੈੱਡ ਹੋ ਜਾਂਦੀਆਂ ਨੀਚਿਓ ਕਿੰਨੀ ਸਵੈੱਲ ਹੋ ਜਾਂਦੀਆਂ ਨੇਂ ਤੁਹਾਡਾ ਤੁਹਾਡੇ ਨਾਲ ਤੁਹਾਨੂੰ ਚੱਕਰ ਆਉਣ ਲੱਗ ਡਿੱਗ ਜਾਂਦੇ ਨੇਂ ਕਈ ਕਈ ਬੱਚੇ ਨਾ ਫੋਨ 'ਚ ਦਿਖਾ ਰਹੇ ਸੀ ਤੇ ਬੱਚੇ ਥੋੜ੍ਹੇ ਡਰੇ ਵੀ ਸੀ ਕਿ ਸਾਨੂੰ ਇਹੰਨੀ ਚੀਜ਼ ਯੂਜ਼ ਨੀ ਕਰਨੀ ਚਾਹੀਦੀ
ਪਤਾ ਕੀ ਐ ਜਿਹੜਾ ਛੋਟਾ ਬੱਚਾ ਹੋਏ ਨਾ ਜਿਹੜਾ ਛੋਟਾ ਬੱਚਾ ਹੁੰਦਾ ਹੈ ਉਹਨੂੰ ਤਾਂ ਅਸੀਂ ਸਮਝਾ ਸਕਦੇ ਨੇ। ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਚੇਆਂ ਨੂੰ ਆਪ ਨੂੰ ਹੀ ਸਮਝ ਆਉਨੀ ਚ ਚਾਹਿਦੀ ਹੈ ਇਨ ਸਭ ਚੀਜਾਂ ਦੀ ਤਾ ਮਾਂ ਬਾਪ ਵੀ ਕਿੰਨੀ ਕੁ ਵਾਰ ਰੋਕ ਪਾਉਨਗੇ ਬ ਚਲੋ
ਹਾਂਜੀ
ਤੇ ਬੱਚਿਆਂ ਨੂੰ ਆਪ ਪਤਾ ਹੋਉਣਾ ਚਾਹੀਦਾ ਐ ਕਿ ਇਸ ਫੋਨ ਨਾਲ ਅਸੀਂ ਯੂਜ ਕਰਨਾ ਹੈ ਕਿ
ਅਗਰ ਅਸੀਂ ਬੱਚਿਆਂ ਨੂੰ ਫੋਨ ਤੋਂ ਹਟਵਾਉਣਾ ਹੈ ਨਾ ਅਸੀਂ ਬੱਚਿਆਂ ਨੂੰ ਨਾ ਛੋਟੇ ਹੁੰਦੇ ਤੋਂ ਹੀ ਸਮਝਾ ਸਕਦੇ ਹਾਂ। ਜਿਵੇਂ ਮਤਲਬ ਬੱਚਾ ਮਤਲਬ ਜਿਵੇਂ ਬੋਲਨਾ ਚੱਲਨਾ ਸਿੱਖਦਾ ਹੈ ਨਾ ਉਹਨੂੰ ਸਟਾਰਟਿੰਗ ਤੋਂ ਕਦੇ ਉਹ ਚੀਜ ਨਾ ਨਾ ਦਿਖਾਓ। ਤੇ ਬੱਚੇ ਉਹ ਚੀਜ
ਹੁੰਦਾ ਐ ਹੁਹ ਸਹੀ ਗੱਲ ਹੈ ਇਕ ਤੇ ਮੈਂ ਦੇ ਖੀ ਸੀ ਫੋਰਨ ਕੰਟਰੀ ਦੀ ਵੀਡੀਓ ਦੇਖੀ ਸੀ ਉਹਦੇ ਚ ਉਹ ਕਹਿ ਰਹੀ ਸੀ ਕਿ ਮੈਂ ਆਪਦੇ ਬੱਚੇ ਨੂੰ ਫੋਨ ਦਿੰਦੀ ਹੀ ਨੀਂ ਛੋਟੀ ਮਤਲਬ ਛੋਟੇ ਹੁੰਦੇ ਤੋਂ ਹੀ ਨੀਂ ਦਿੱਤਾ ਫੋਰੇਨ ਕੰਟਰਰੀ ਚ ਤਾਂ ਕਾਫੀ ਮਤ ਤਾ ਇਨ ਸਭ ਚੀਜਾਂ ਲਈ ਕਈ ਪੇਰੇਂਟ ਮੈਂ
ਹਮ
ਉਹ ਹੈ ਨਾ ਜੀ ਇੱਥੇ ਇੰਡੀਆ ਵਿੱਚ ਐਵੇਂ ਈਂ ਹੈ।
ਬਿਲਕੁਲ ਹੁਣ ਅਸੀਂ ਅਗਰ ਇੱਦਾਂ ਅਬ ਕਰਾਂਗੇ ਜਿਵੇਂ ਮੈਂ ਤੁਹਾਨੂੰ ਕਿਹਾ ਛੋਟੇ ਹੁੰਦੇ ਤੋ ਫ਼ੋਨ ਅਸੀਂ ਨਹੀਂ ਦਿਖਾਵਾਂਗੇ ਬੱਚਿਆਂ ਨੂੰ ਨਹੀਂ ਕਰਾਂਗੇ ਤੇ ਬੱਚੇ ਉਸ ਪਾਸੇ ਜਾਣਗੇ ਹੀ ਨਹੀਂ ਜਿਵੇਂ ਤੁਸੀਂ ਬੱਚੇ ਨੂੰ ਇਗਜ਼ੈਮਪਲ ਕਰ ਦਿਉ ਕਿ ਹਾਂ ਵੀ ਇਹ ਕੋਲਡ ਡਰਿੰਕ ਆ ਅਸੀਂ ਤੇ ਉਸ ਬੱਚੇ ਨੂੰ ਕਹਿ ਦਿਆਂਗੇ ਕਿ ਨਹੀਂ ਇਹ ਦਵਾਈ ਆ ਵੱਡਿਆਂ ਦੀ। ਦਵਾਈ ਨੂੰ ਨਹੀਂ ਖਾਨਾ ਤੇ ਜਦੋਂ ਬੱਚਾ ਕੋਈ ਦੇਖੇਗਾ ਤੇ ਇਹ ਚੀਜ਼ ਬੋਲੇਗਾ ਨਾ ਹਾਂ ਬਈ ਇਹ ਦਵਾਈ ਹੈ ਪਰ ਅਸੀਂ ਇਹ ਫ਼ੋਨ ਚੀਜ ਦਾ ਨੀ ਨਾ ਦੱਸ ਸਕਦੇ। ਕਿਉਂਕਿ ਇਹ ਸਾਡੇ ਕੋਲ ਵੀ ਹੈ ਔ ਉਹਨਾਂ ਨੇ ਦੇਖਣਾ ਤੇ ਉਹਨਾਂ ਨੇ ਕਹਿਣਾ ਜਦ ਇਹ ਖ਼ਰਾਬ ਹੈ ਤੇ ਤੁਹਾ ਤੁਹਾਡੀ ਨੀ ਅੱਖਾਂ ਖ਼ਰਾਬ ਹੋਣੀਆਂ
ਕੀ ਕਰਦਾ ਪਤਾ ਕੀ ਪਤਾ ਕੀ ਹੈ ਐਵੇ ਦਵਾਈ ਕਹਿ ਕੇ ਤਾਂ ਆਪਾਂ ਛੋਟੇ ਬੱਚੇ ਨੂੰ ਤਾਂ ਰੋਕ ਸਕਦੇ ਨੇ ਵੱਡੇ ਹੋ ਜਾਣਗੇ ਪਰ ਉਹਨਾਂ ਨੂੰ ਅਗਰ ਬਤਾਵਾਂਗੇ ਕਿ ਕੋਲਡਰਿੰਕ ਦੇ ਇਹ ਸਾਈਡ ਇਫੈਕਟ ਹੈ ਇਹ ਪੀਣ ਨਾਲ ਐਵੇਂ ਹੁੰਦਾ
ਹਾਂਜੀ
ਕੰਮ ਕਰਏ ਤੋ ਤੇ ਤਾਂ ਹੀ ਉਹ ਸਿੱਖਣਗੇ ਕੁਛ
ਬਿਲਕੁਲ
ਕਿਤੇ ਸਿੱਖਣਗੇ
ਚਲੋ ਸਾਡਾ ਕੰਮ ਤੇ ਇਹੀ ਹੈ ਨਾ ਅਸੀਂ ਆਪਣੇ ਬੱਚਿਆਂ ਨੂੰ ਮੋੜੀਏ ਸਮਝਾਈ ਹੈ
ਆਗੇ ਆਪਮਣੇ ਕ ਤੁਸੀਂ ਸਹੀ ਗੱਲ ਹੈ ਸਮਝਾਉਣਾ ਤਾਂ ਪਏਗਾ ਹੀ ਫਿਰ ਬੱਚਿਆਂ ਨੂੰ
ਤੁਸੀਂ ਵੀ ਮਤਲਬ ਤੁਸੀਂ ਕਰਦੇ ਹੋ ਯੂਜ਼ ਘੱਟ
ਕੀ ਚੀਜ਼
ਫ਼ੋਨ ਯੂਜ ਕਰਦੇ ਹੋ ਕਿ ਘੱਟ ਕਰਦੇ ਹੋ ਤੁਸੀਂ
ਪਿਆਰ ਤਕਾਰੀ ਲਾਈਦਾ ਮੈਂ ਜੂ ਕਿਉਂ ਬੋਲਣਾ ਜਿੰਨਾ ਕੁ ਹੁੰਦਾ ਹੈ ਕਈ ਵਾਰ ਬੰਦਾ ਨਾ ਵਿਹਲੇ ਬੈਠਿਆ ਤਾਂ ਬੰਦੇ ਨੂੰ ਹੁੰਦਾ ਹੀ ਹੈ ਕੀ ਕਰੀਏ ਤਾਂੋ ਨੀ ਹੁੰਦਾ ਕਿ ਚੱਲ ਥੋੜ੍ਹੀ ਦੇਰ ਫੋਨ ਇੰਸਟਾਗ੍ਰਾਮ ਚਲਾ ਲਈ ਫੇਸਬੁੱਕ ਚਲਾ ਲਿਆ ਉਹੀ ਹੁੰਦਾ ਸ
ਲ ਹੀ ਲੈਂਦੇ ਉਹ ਹਾਂ ਚਲੋ ਓਦੇ ਲਈ ਵਧੀਆ ਨਾ ਜਿਵੇਂ ਥੋੜ੍ਹਾ ਬਹੁਤ ਆਪ 'ਚ ਲਾ ਲਿਆ ਫਿਰ ਨਾਲੇ ਕੀ ਕਹਿੰਦੇ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕੁਛ ਸਾਨੂੰ ਰੈਸਪੀ ਨਹੀਂ ਸਮਝ ਆਉਂਦੀ ਸਾਨੂੰ ਕੁਛ ਚੀਜ਼ ਬਾਰੇ ਸਮਝ
ਹਾਂ ਇਹ ਕਿ ਸਹੀ ਗੱਲ ਹੈ ਪਰ ਇਹ ਤੇ ਚਲੋ ਆਪਾਂ ਜਦੋਂ ਕਦੇ ਫੀ ਹੁੰਦੇ ਆ ਤਾਂ ਚਲੋ ਚਲਾ ਲਿਆ ਅੱਧਾ ਪੌਣਾ ਘੰਟਾ ਫ ਕਿੰਨੇ ਕੁਦੇ ਚਲਾਣਾ ਹੋਰ ਕਿੰਨੀ ਕੁ ਦੇਰ ਦੇਖ ਲਾਂਗੇ ਆਪਾਂ ਇਹ ਹੈ ਕਿ ਕਰਨ ਵਾਲੇ ਤਾਂ ਫੋਨ ਨਾਲ ਆਦਮੀ ਦਿੱਕਤ ਹੈ ਵੀ ਕਮਾਈ
ਹਮ ਹਮ ਬਿਲਕੁਲ ਚਲੋ ਅਸੀਂ ਤੇ ਇਹੀ ਕਵਾਂਗੇ ਕਿ ਹਾਂ ਬਈ ਅਸੀਂ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰੀਏ ਅਤੇ ਅਸੀਂ ਅੱਗੇ ਵੀ ਕਿਸੇ ਨੂੰ ਰਾਏ ਦੇਣੀੀ ਹੈ ਤੇ ਉਹਨੂੰ ਇਹੀ ਕਹੀਏ ਕਿ ਜਿੰਨਾ ਤੋਂ ਘੱਟ ਤੋਂ ਘੱਟ ਹੋ ਸਕਦਾ ਉਨਾਂ ਹੀ ਯੂਜ਼ ਕਰੋ
ਸਹੀ ਗੱਲ ਹੈ।
ਜ਼ਿਆਦਾ ਕਰਨ ਨਾਲ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਣਾ। ਕਿਸੇ ਤੇ ਨਹੀਂ ਪਹੁੰਚਣਾ।
ਸਹੀ ਗੱਲ ਹੈ। ਬਿਲਕੁਲ ਵਧੀਆ ਸਹੀ ਗੱਲ ਹੈ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਚਲੋ ਓਕੇ ਸਤਿ ਸ਼੍ਰੀ ਅਕਾਲ।